ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ?
ਹਾਂਜੀ, ਹਾਂਜੀ ਵਧੀਆ ਜੀ ਤੁਸੀਂ ਦੱਸੋ ਕੀ ਹਾਲ ਚਾਲ?
ਹਾਂਜੀ, ਵਧੀਆ ਬਸ ਠੀਕ ਠਾਕ ਤੁਸੀਂ ਦੱਸੋ ਘਰ ਪਰਿਵਾਰ ਠੀਕ ਆ ਸਭ
ਹਾਂਜੀ-ਹਾਂਜੀ, ਸਭ ਵਧੀਆ ਤੁਹਾਡੇ ਉੱਧਰ ਠੀਕ ਨੇ ਸਭ
ਹਾਂਜੀ-ਹਾਂਜੀ, ਹਾਂਜੀ ਸਭ ਵਧੀਆ ਠੀਕ ਠਾਕ ਚੜ੍ਹਦੀ ਕਲਾ ਤੁਸੀਂ ਦੱਸੋ?
ਬਸ ਜੀ ਬਸ ਮੈਂ ਤੇ ਬੜੀ ਪਰੇਸ਼ਾਨ ਹੋ ਰਹੀ ਸੀ ਨਾ ਅੱਜ ਕੱਲ।
ਕਿਉਂ ਕੀ ਗੱਲ ਹੋਈ?
ਬਸ ਇਹੀ ਮਹਿੰਗਾਈ ਕਰਕੇ ਮਹਿੰਗਾਈ ਵੱਧਦੀ ਜਾ ਵੱਧਦੀ ਜਾ ਰਹੀ ਐ ਤੇ ਘਰ ਦੇ ਖਰਚੇ ਪੂਰੇ ਹੁੰਦੇ ਨੀ ਐ ਤੁਹਾਨੂੰ ਪਤਾ ਈ ਐ। ਏਸ ਕਰਕੇ ਮੈਂ ਤੇ ਬਹੁਤ ਚਿੰਤਾ ਚ ਸੀ।
ਹੋਰ ਕੀ ਇਹ ਤੇ ਸਾਰੇ ਮੈਨੂੰ ਲੱਗਦਾ ਸੀਗਾ ਮੈਂ ਸੋਚਦੀ ਪਈ ਸੀ ਕੱਲ ਈ, ਕਿਤੇ ਇਹ ਸਾਡੇ ਨਾਲ ਈ ਬੀਤ ਰਹੀ ਐ ਪਰ ਮੈਨੂੰ ਅੱਜ ਤੁਹਾਡੀ ਗੱਲ! ਸੁਣ ਕੇ ਏ ਅਹਿਸਾਸ ਹੋਇਆ ਕਿ ਨਹੀਂ। ਕੀ ਇਹ ਮੇਰੇ ਨਾਲ ਤੁਹਾਡੇ ਨਾਲ ਵੀ ਮੇਰੇ ਮੇਰੇ ਨਾਲ ਤੇ ਬੀਤ ਈ ਰਹੀ ਆ ਤੁਹਾਡੇ ਨਾਲ ਵੀ ਪੂਰੀ ਐ ਸੇ ਸੇਮ ਮਤਲਬ ਇਹੀ ਸੇਮ ਜਿਹੜੀ!
ਹਾਂਜੀ-ਹਾਂਜੀ ਸਾਡੇ ਨਾਲ ਵੀ ਸੇਮ ਸਮੱਸਿਆ ਚੱਲ ਰੀ ਹੈਗੀ ਐ। ਮੈਨੂੰ ਤਾਂ ਸਮਝ ਈ ਨੀ ਆ ਰੀ ਘਰ ਦੇ ਖਰਚੇ ਪੂਰੇ ਕਿਵੇਂ ਕਰਾ? ਐਨੀ ਮਹਿੰਗਾਈ ਹੋ ਗਈ ਐ ਸਬਜ਼ੀ, ਪਾਣੀ, ਰੋਟੀ। ਐਨਾ ਮਹਿੰਗਾ ਹੋ ਗਿਆ ਉੱਪਰੋਂ ਬੱਚਿਆਂ ਦੇ ਸਕੂਲਾਂ ਦੀ ਫੀਸ। ਹੋਗੀਆਂ ਨੇ ਯੂਨੀਫੋਮਾਂ, ਜੁੱਤੇ, ਕੱਪੜੇ ਸਬ ਕੁਛ ਲਿਆਣਾ। ਤੇ ਖਰਚੇ ਪੂਰੇ ਨੀ ਹੋ ਰਹੇ ਬੱਚਤ ਕੁਛ ਹੋ ਨੀ ਰਹੀ ਮੈਨੂੰ ਤੇ ਅੱਗੇ ਦੇ ਭਵਿੱਸ਼ਯ ਦੀ ਵੀ ਬੜੀ ਚਿੰਤਾ। ਤਾਂ ਹੋ ਰਹੀ ਏ।
ਹਾਂਜੀ ਹਾਂਜੀ, ਇਹ ਤੇ ਹੈਗਾ ਭਵਿੱਖ ਦੀ ਤੇ ਚਿੰਤਾ ਹੋਣੀ ਹੋਣੀ ਐ ਏ ਸੋਚ ਕੇ ਤੇ। ਮੈਨੂੰ ਤੇ ਐ ਸੀਗਾ ਕਿ ਜਿਵੇਂ ਕਿ ਅਸੀਂ ਆ ਛੁੱਟੀਆਂ ਪਈਆਂ ਸੀਗੀਆਂ ਹਨਾ ਤੇ ਮੈਨੂੰ ਆਹ ਸੀਗਾ। ਕਿ ਚਲੋ ਅਸੀਂ ਅਸੀਂ ਪਰਿਵਾਰ ਸਾਰਾ ਕਿਤੇ ਮਿਲ ਕੇ ਕਿਤੇ ਘੁੰਮਣ ਜਾਣੇ ਆ ਬਟ ਪਰ ਜਾਣਾ ਕਿੱਥੇ? ਮਹਿੰਗਾਈ ਤੇ ਇੰਨੀ ਹੋ ਗਈ ਪਈ ਐ ਤੁਹਾਨੂੰ ਪਤਾ ਘਰ ਦਾ ਖਰਚਾ ਈ ਇਸ ਮਹੀਨੇ ਤੋਂ ਬਹੁਤ ਮੁਸ਼ਕਿਲ ਹੋਇਆ ਤੁਹਾਨੂੰ ਪਤਾ ਪਹਿਲਾਂ ਸਾਡੇ ਘਰ ਦਾ ਖ਼ਰਚਾ ਸੀਗਾ ਅਸੀਂ ਦਸ ਹਜ਼ਾਰ ਦੇ ਵਿੱਚ। ਅਸੀਂ ਕਰ ਲੈਂਦੇ ਹੁੰਦੇ ਸੀ ਸਾਰਾ। ਠੀਕ ਆ' ਬਟ ਹੁਣ ਹੁਣ ਵੇਖਿਆ ਤੇ ਏ ਮਹੀਨੇ ਤੋਂ ਪਿਛਲੇ ਦੋ ਤਿੰਨ ਮਹੀਨਿਆਂ ਦੇ ਨਾਲ ਸਾਡੇ ਘਰ ਦਾ ਖਰਚਾ ਪੰਦਰਾਂ ਪੰਦਰਾਂ ਹਜ਼ਾਰ ਤੋਂ ਉੱਪਰ ਈ ਜਾ ਰਿਹਾ ਵਾ।
ਸਹੀ ਗੱਲ ਐ ਸਹੀ ਗੱਲ ਐ ਸਾਡੇ ਨਾਲ ਵੀ ਇਹੋ ਸੇਮ ਹੀ ਹੋ ਰਿਹਾ ਜੀ ਤੁਹਾਨੂੰ ਦੱਸਾਂ ਤੇ। ਪਹਿਲੇ ਆਪਾਂ ਵੀ ਘੱਟ ਲੈਂਦੇ ਸੀਗੇ। ਮਤਲਬ ਕਿ ਵੀਹ ਹਜ਼ਾਰ ਚ ਹੋ ਜਾਂਦਾ ਸੀ ਸਾਡਾ ਪੂਰਾ ਹੁਣ ਤੇ ਸਾਨੂੰ ਵੀਹ ਹਜ਼ਾਰ ਵੀ ਘੱਟ ਪੈ ਰੇ ਨੇ। ਮੈਂ ਇਹਨਾਂ ਨੂੰ ਇਹੀ ਕਹਿ ਰਹੀ ਸੀ ਘੱਟੋ ਘੱਟ ਇਸ ਟਾਈਮ ਤੇ ਬੰਦੇ ਦੀ ਪੰਜਾਹ ਸੱਠ ਆਏ ਹੋਣੀ ਚਾਹੀਦੀ ਐ ਤਾਂ ਕਰਕੇ ਘਰ ਦੇ ਖਰਚੇ ਚੱਲਣਗੇ ਤੇ ਬੱਚਿਆਂ ਦਾ ਗੁਜ਼ਾਰਾ ਹੋਏਗਾ। ਤੁਹਾਡਾ ਗੁਜ਼ਾਰਾ ਹੋਏਗਾ। ਨਹੀਂ ਤੇ ਨਹੀਂ ਹੋ ਸਕਦਾ ਨਹੀਂ ਤੇ ਸਾਨੂੰ ਬਹੁਤ ਦਿੱਕਤ ਹੋ ਜਾਣੀ ਐ ਦੋ ਬੱਚਿਆਂ ਨੂੰ ਪਾਲਣਾ। ਘਰ ਪਰਿਵਾਰ ਹੋ ਗਏ ਨੇ ਮਾਂ ਪਿਓ ਨੂੰ ਕਰਨਾ। ਅੱਜ ਕੱਲ ਤੁਹਾਨੂੰ ਇਹ ਵੀ ਪਤਾ ਹੈ ਕਿ ਬਿਮਾਰੀਆਂ ਵੀ ਇੰਨੀ ਜ਼ਿਆਦਾ ਹੋ ਗਈਆਂ ਨੇ ਤੇ ਬਿਮਾਰੀਆਂ! ਦੀ ਦਵਾਈਆਂ ਲੈ ਕੇ ਆਉਣੀ ਦਵਾਈਆਂ ਵੀ ਇੰਨੀ ਮਹਿੰਗੀਆਂ ਹੋ ਗਈਆਂ ਨੇ ਅੱਜ ਕੱਲ੍ਹ ਤੇ।
ਤਾਂ ਹੋਰ ਕੀ ਏਦਾਂ ਹੀ ਆ ਮੇਰੇ ਪਿੱਛੇ ਜੀ ਮੰਮਾ ਮੇਰੀ ਮਾਤਾ ਜੀ ਬਿਮਾਰ ਹੋ ਗਏ ਸੀਗੇ। ਤੇ ਇਕ ਦਮ ਹੀ ਬਿਮਾਰ ਹੋ ਗਏ ਤੇ ਸਾਨੂੰ ਇਕ ਦਮ ਹੀ ਮਤਲਬ ਪਤਾ ਨੀ ਲੱਗਾ ਕਿ ਹੁਣ ਕੀ ਕਰੀਅਰ ਡਾਕਟਰ ਕਹਿੰਦੇ ਕਿ ਚਲੋ ਇਹਨਾਂ ਨੂੰ ਹਸਪਤਾਲ ਲੈ ਜਾਓ। ਉੱਥੇ ਹਾਡੇ ਇੱਕੋ ਦਮ ਸਾਡੇ ਦਾਦੀ ਵੀਹ ਹਜ਼ਾਰ ਰੁਪਇਆ ਸਾਡਾ ਇਵੇਂ ਮਤਲਬ ਐਵੇਂ ਲੱਗ ਗਿਆ। ਅਸੀਂ ਸੋਚ ਸੋਚ ਕੇ ਬਹੁਤ ਪਰੇਸ਼ਾਨ, ਅਸੀਂ ਸੋਚ ਸੋਚ ਕੇ ਬਹੁਤ ਪਰੇਸ਼ਾਨ ਹੋਏ। ਫੇਰ ਅਸੀਂ ਜਿਹੜੀ ਥੋੜ੍ਹੀ ਬਹੁਤੀ ਬਜਟ ਬੱਚਤ ਪਹਿਲਾਂ ਕੀਤੀ ਹੋਈ ਸੀ ਅਸੀਂ ਉਹ ਕੱਢੀ। ਪਰ ਤੁਸੀਂ ਮੰਨੋਗੇ ਕਿ ਜਿਹੜੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਖਰਚਾ ਜਦੋਂ ਸਾਡਾ ਵੱਧ ਗਿਆ! ਸਾਡੇ ਕੋਲ ਕੋਈ ਪੈਸਾ ਨਹੀਂ ਸੀ ਜਿਹੜਾ ਅਸੀਂ ਪਹਿਲਾਂ ਬਚਾ ਕੇ ਰੱਖਿਆ ਹੋਵੇ ਮਤਲਬ ਉਸ ਦੌਰਾਨ ਸਾਡੇ ਕੋਲ ਪੈਸਾ ਅਸੀਂ ਬਚਾ ਹੀ ਨਹੀਂ ਪਾਏ।
ਨਹੀਂ ਬਚ ਪਾਉਂਦਾ ਜੀ ਸਾਡੇ ਨਾਲ ਵੀ ਹੋਏ ਸੀ ਸਾਡੇ ਪਿੱਛੇ ਡੈਡੀ ਜੀ ਬਿਮਾਰ ਹੋ ਗਏ ਸੀ। ਉਹ ਨੂੰ ਗੋਡਿਆਂ ਚ ਦਿੱਕਤ ਆ ਗਈ ਸੀ ਤੇ ਡਾਕਟਰ ਨੇ ਕਿਹਾ ਉਹਨਾਂ ਦਾ ਓਪਰੇਸ਼ਨ ਕਰਨਾ ਪੈਣਾ। ਫੇਰ ਆਪਾਂ ਲੈ ਕੇ ਗਏ ਉਹਨਾਂ ਨੂੰ ਐਡਮਿਟ ਕੀਤਾ ਦਸ ਦਿਨ ਤੇ ਉਹ ਐਡਮਿਟ ਰਹੇ ਪਹਿਲੇ ਉਹਨਾਂ ਦਾ ਪੂਰਾ ਓਨਾਂ ਨੇ ਜਾਂਚ ਜੂਂਚ ਕੀਤੀ ਖੂਨ ਦੇ ਜੇੜੇ ਹੁੰਦੇ ਨੇ ਸਾਰਾ ਕੁਛ ਓਨਾਂ ਨੇ ਚੈਕ ਚੁੱਕ ਕੀਤਾ, ਓਦੋਂ ਬਾਦ ਫੇਰ ਓਨਾਂ ਦਾ ਜਦੋਂ ਪਰੇਸ਼ਨ ਹੂਆ, ਓਪਰੇਸ਼ਨ ਚ ਵੀ ਸਾਡਾ ਤੀਹ, ਪੈਂਤੀ ਹਜ਼ਾਰ ਰਪੇਆ ਜੀ ਲਾੱਗ ਗੇਆ ਸੀ। ਤੇ ਫਿਰ ਸਾਡੀ ਵੀ ਜੇੜੀ ਬੱਚਤ ਸੀਗੀ, ਅਪਾਂ ਪੈਲੇ ਪਿੱਛ ਪਿਛਲੇ ਮ੍ਹੀਨੇ ਦੀ ਬੱਚਤ ਕੱਡੀ, ਦੋ ਤਿੰਨ ਮ੍ਹੀਨੇ ਦੀ ਅਪਾਂ ਬੱਚਤ ਕੀਤੀ ਹੋਈ ਸੀ ਓ ਕੱਡੀ ਫਿਰ ਜੇੜਾ ਸਾਡਾ ਖਰਚਾ ਸੀ ਓ ਵੀ ਅਪਾਂ ਮਤਲਬ ਬੋਤ ਕੱਟ ਕਰ ਦਿੱਤਾ ਤਾਕਿ ਡੈਡੀ ਜੀ ਦਾ ਓਪਰੇਸ਼ਨ ਹੋ ਜੇ। ਹੁਣ ਬੱਚਤ ਤੇ ਸਾਡੇ ਕੋਲ ਹੈਈ ਨੀ ਬਿਲਕੁਲ, ਬਾਸ ਖਰਚੇ ਈ ਖਰਚੇ ਚਲ ਰੇ ਨੇ ਤੇ ਆਏ ਏਨੀ ਹੈ ਨੀ।
ਹੋਰ ਕੀ ਐ ਹੀ ਤੇ ਸੋਚੇਆ ਸੀਗਾ, ਕਿ ਐ ਗਰਮੀਆਂ ਦੀ ਛੁੱਟੀਆਂ ਤੇ, ਵੀ ਤੇ ਕਿੱਥੇ ਘੁੰਮਣ ਚੱਲਾਂਗੇ। ਪਰ ਜਾਣਾ ਕਿੱਥੇ ਏੱਥੇ ਖਰਚੇ ਈ ਨੀ ਹੈਗੇ ਮਤਲਬ ਕਾਬੂ ਦੇ ਵਿੱਚ ਆਰੇ, ਤੇ ਮਤਲਬ ਘੁੰਮਣ ਕਿ ਕਿੱਥੇ ਜਾਣਾ, ਕਿਵੇਂ ਜਾਣਾ ਹੇਨਾ, ਮੇਰਾ ਤਾਂ ਬੋਤ ਚਾਅ ਸੀਗਾ ਇਸ ਵਰੀ ਜਾਨਦਾ, ਪਰ ਨਈ ਹੋ ਪਾਏਆ ਪੂਰਾ।
ਸਾਡੇ ਇੱਧਰ ਵੀ ਬੱਚੇ ਕੈਰੈ ਸੀ ਕਿ ਜਾਨੈ ਘੁੰਮਣ ਕਿੱਧਰੇ ਪਹਾੜਾਂ ਚ ਲੈ ਚੱਲੇਓ ਸਾਨੂੰ ਘੁਮਾਨ ਦਿਖਾ ਲੇਆਓ ਸਾਨੂੰ ਵੀ ਝਰਨੇ ਚੁਰਨੇ, ਮੈਂ ਕੇਆ ਹੁਨ ਕਿੱਧਰ ਜਾਣੈ ਦੇਖੋ ਏਨਾ ਖਰਚਾ ਹੋ ਗੇਆ ਬਹਾਰ ਜਾ ਕੇ ਵੀ ਕੋਈ ਸੁੌਖਾ ਥੋੜੀ ਏ ਘੁੰਮਣਾ, ਬਾਰ ਜਾ ਕੇ ਵੀ ਤਾ ਖ਼ਰਚਾ ਹੁੰਦਾ ਈ ਏ ਏਸ ਤੋ ਵਦੀਆ ਮੈਂ ਕੇਆ ਤੂਸੀ ਘਾਰ ਈ ਕੁੱਛ ਖੇਲ ਲੋ, ਜੇੜਾ ਮਾੜਾ ਮੋਟਾ ਤੂਸੀ ਖੇਲਨੈ ਯਾ ਫੋ਼ਨ ਚ ਗੇਮ ਗੂਮ ਜੇੜੀ ਤੂਆਨੂੰ ਆਂਦੀ ਐ ਓ ਖੇ ਖੇਲੋ, ਬਾਰ ਜਾਣਾ ਤੇ ਬੋਤ ਔਖੈ ਇਸ ਵਾਰੀ ਫੋਨ ਦੇ ਈ ਤੂਆਨੂੰ ਪਤਾ ਐ ਕਿ ਜੇੜਾ ਫੋਨ ਚ ਆਪਾਂ ਓ ਕਰਾਨੇ ਆਂ ਰਿਚਾਰਜ ਰਜੁਜ ਓਈ ਆਜ ਕਾਲ ਏਨਾ ਪੇਨਸੋ ਸੌ, ਪੇਨਸੋ ਦਾ ਤੇ ਹੋ ਗੇਆ ਮਹੀਨੇ ਦਾ, ਓਈ ਨੀ ਨਿਕਲ ਰੇਆ ਦੇਖੋ ਦੇਖੋ ਓ ਖਰਚਾ ਵੀ ਨੀ ਨਿਕਲ ਰੇਆ ਸਾਡਾ ਦੇਖੋ, ਫੋ਼ਨ ਤੇ ਹੁਨ ਕਰਾਨਾ ਜ਼ਰੂਰੀ ਐ ਕਿਉਂਕਿ ਫੋਨ ਵੀ ਅੱਜ ਕਾਲ ਬੜੇ ਜਰੂਰੀ ਐ ਗਾਲਬਾਤ ਕਰਨ ਲਈ।
ਹੂੰ, ਹੂੰ, ਹੂੰ ਏ ਤਾ ਗਾਲ ਹੈਗੀ ਐ ਓ ਤਾ ਤੂਆਨੂੰ ਪਤਾ ਮੇਰੇ ਤੇ ਇੱਧਰ ਪਰਿਵਾਰ ਦੇ ਵਿਚ ਜੇੜੀਆਂ ਬੱਚੇ ਦੀਆਂ ਪਢਾਈਆਂ ਵਾ, ਓਨਾਂ ਤੇ ਵੀ ਬੜਾ ਅਸਰ ਪੈ ਰੇਆ ਵਾ। ਪੈਹਲਾਂ ਅਸੀ ਦੁ, ਪੈਹਲਾਂ ਅਸੀ ਸੂਕੂਲ ਮਤਲਬ ਵਦੀਆ ਸੂਕੂਲ ਪਾਈਏਆ ਸੀਗਾ ਓਥੇ ਨਿਆਣੇਆਂ ਨੂੰ, ਪਰ ਓਥੇ ਫੀਸਾਂ ਬੋਤ ਜਾਦਾ ਸੀਗੀਆਂ ਏਸ ਕਾਰਕੇ ਅਸੀ ਹੁਣ ਏਸ ਵਾਰੀ ਓਨਾਂ ਦਾ ਸੂਕੂਲ ਬਦਲ ਦਿੱਤਾ। ਤੇ ਹੁਣ ਪਰ ਮੈਨੂੰ ਇਵੇਂ ਲੱਗਦਾ ਵਾ ਕਿ ਏਸ, ਏ ਨਾ ਅਸਲ ਸਾਡੀ ਬੱਚਿਆਂ ਦੀ ਪੜਾਈ ਦੇ ਵੀ ਉਤੇ ਪੈ ਰਿਆ। ਕਿਉਂਕਿ ਸੂਕੂਲ ਦੀਆਂ ਕਤਾਬਾਂ ਏਨੀਆਂ ਮਹਿੰਗੀਆਂ, ਸੂਕੂਲ ਦੀਆਂ ਫੀਸਾਂ ਏਨੀਆਂ ਮਹਿੰਗੀਆਂ ਸਕੂਲ ਦੀਆਂ ਯੂਨੀਫੋਮ, ਬੂਟ ਕ ਮਤਲਬ ਬਸਤਾ। ਏਹ ਸਾਰਾ ਕੁੱਛ ਇਹਨਾਂ ਦਾ ਵੀ ਤਾਂ ਫਿਰ ਖਰਚੇ ਸਾਨੂੰ ਆਪਣੀ ਆਮਦਨ ਚੋ ਈ ਕੱਡਨੇ ਪੈਂਦੇ ਐ ਪਰ ਜਦੋਂ ਆਮਦਨ ਹੀ ਘੱਟ ਹੋਏਗੀ ਤੇ ਫੇਰ ਬੰਦਾ ਕੀ ਕਰੂਗਾ, ਕਿੱਥੋਂ ਅਪਣੇ ਬੱਚੇ ਆ ਨੂੰ ਪੜਾਂਊਗਾ, ਤੇ ਕਿੱਥੋਂ ਅੱਗੋਂ ਮਤਲਬ ਹੋਰ ਖ ਰਚੇ ਕਰੂਗਾ ਤਾਂ ਆਪਣੀ ਬਚਤ ਕਰੂਗਾ।
ਸਈ ਗੱਲ ਐ ਜੀ ਖ਼ਰਚੇ ਕੱਡਨੇ ਬੜੇ ਔਖੇ ਹੋ ਗਏ ਅੱਜਕਲ ਬੱਚਿਆਂ ਦੀ ਐ ਹੋ ਗਈਆਂ ਨੇ, ਜਿਹੜੇ ਮੈਨੂੰ ਤੇ ਬੱਚਿਆਂ ਦੇ ਭਵਿਸ਼ਯ ਦੀ ਵੀ ਚਿੰਤਾ ਹੋਣ ਲਾਗੀ ਐ, ਕਿ ਭਵਿਸ਼ਯ ਚ ਦੇਖੋ ਹੁਨੇ ਅਗਰ ਐਨੇ ਖਰਚੇ ਹੋ ਰੇ ਨੇ ਕਿ ਨਿਆਣੇ ਹਜੇ ਤੇ ਛੋਟੇ ਈ ਨੇ ਚ, ਚੌਥੀ ਜਾਂ ਪੰਜਵੀਂ ਜਮਾਤ ਚ ਈ ਹੈਗੇ ਨੇ ਤੇ ਏਨੇ ਖ਼ਰਚੇ ਨੇ ਜਦੋਂ ਐ ਵੱਡੇ ਹੋ ਜਾਨਗੇ ਏਨਾ ਨੇ ਕੋਲੇਜ ਕੂਲਜ ਜਾਣਾ ਜਾ ਕਿਧਰੇ ਏਨਾ ਨੇ ਹੋਰ ਕੁਛ ਕਰਨਾ ਤੇ ਓ ਓ ਖਰਚੇ ਆਪਾਂ ਕਿਵੇਂ ਪੂਰੇ ਕਰਾਂਗੇ ਮੈਨੂੰ ਤੇ ਐਨਾਂ ਦੀ ਭਵਿਸ਼ਯ ਦੀ ਵੀ ਬੜੀ ਚਿੰਤਾ ਹੋ ਰੀ ਏ। ਕਿ ਆਪਾਂ ਈ ਇਨਾਂ ਦਾ ਭਵਿਸ਼ਯ ਬਣਾਨਾ ਤੇ ਆਪਾਂ ਕਿਵੇਂ ਆਪਣੀ ਬੱਚਤ ਕਰੀਏ ਐਨਾਂ ਨੇ ਮਹੰਗਾਈ ਨੂੰ ਦੇਖਦੇ ਹੋਏ ਤੇ ਅੱਜਕਲ ਮੈਨੂੰ ਬੜਾ ਜ਼ਿਆਦਾ ਓ ਹੋ ਰੇ ਆ ਮੇਰਾ
ਹੂੰ, ਹੂੰ ਮਨ ਤੇ ਉਦਾਸ ਹੁੰਦਾ ਈ ਐ, ਭਵਿੱਖ ਦੀ ਟੈ ਮਤਲਬ ਜਿਹੜੀ ਪਰੇਸ਼ਾਨੀ ਆ ਓਦੇ ਦਿਮਾਗ ਚ ਘੁੰਮਦੀ ਰਹਿੰਦੀ ਆ ਤੇ ਮੈਨੂੰ ਤੇ ਐ ਸੋਚ ਕੇ ਹੁੰਦਾ ਵਾ ਕਿ ਚਲੋ ਅਸੀਂ ਤਾਂ ਫੇਰ ਵੀ ਚਲੋ ਆਪਣੇ ਖਰਚੇ ਕਿਤੇ ਨਾ ਕਿਤੇ ਥੋੜਾ ਬਹੁਤਾ ਅ ਮਤਲਬ ਵਾਧਾ ਘਾਟਾ ਕਰਕੇ ਅਸੀਂ ਸ ਮਤਲਬ ਉਹਨਾਂ ਨੂੰ ਸਮਝਾ ਲੈਣੇ ਆ ਸੁਲਝਾ ਲੈਣੇ ਆ ਪਰ ਜਿਹੜੇ ਗਰੀਬ ਵਰਗ ਦੇ ਲੋਕ ਹੋਏ ਜਾਂ ਮੱਧ ਵਰਗ ਦੇ ਲੋਕ ਹੋਏ ਠੀਕ ਆ ਦਿਹਾੜੀਦਾਰ ਬੰਦੇ ਹੋਏ ਉਹਨਾਂ ਵਾਸਤੇ ਕਿੰਨਾ ਔਖਾ ਹੁੰਦਾ ਹੋਊਗਾ
ਜੀ ਜੀ ਉਹਨਾਂ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਦੇਖੋ ਓ ਤੇ ਆਪਣੇ ਮੈਨੂੰ ਲੱਗਦਾ ਜਿਹੜੀ ਜ਼ਰੂਰਤ ਦੀ ਚੀਜ਼ਾਂ ਨੇ ਉਹ ਵੀ ਨਹੀਂ ਖ਼ਰੀਦ ਸਕਦੇ ਐਨੀ ਜ਼ਿਆਦਾ ਮਹਿੰਗਾਈ ਹੋ ਗਈ ਨੇ ਗਰੀਬ ਵਰਗ ਦੇ ਲੋਕਾਂ ਵਾਸਤੇ ਉਹ ਤੇ ਜਿਹੜੀ ਖਾਣ ਪੀਣ ਦੀ ਚੀਜ਼ ਐ ਉਹ ਵੀ ਅੱਜ ਕੱਲ ਨ ਖ਼ਰੀਦ ਪਾ ਰੇ ਨੇ ਤੇ ਸਰਕਾਰ ਨੂੰ ਮੈਨੂੰ ਲੱਗਦਾ ਇਹਦੇ ਤੇ ਕੁਛ ਨਾ ਕੁਛ ਨਾ ਕਦਮ ਉਠਾਣਾ ਚਾਹੀਦਾ ਕਿ ਉਹਨਾਂ ਦੀ ਕੁਛ ਮਦਦ ਓ ਕਰਨ
ਹਾਂਜੀ ਹਾਂਜੀ, ਇਹ ਤਾਂ ਗੱਲ ਹੈਗੀ ਆ ਸਰਕਾਰ ਤੇ ਉਪਰਾਲੇ ਕਰਦੀ ਐ ਪਰ ਮੈਨੂੰ ਇਹ ਲੱਗਦਾ ਵਾ ਕਿ ਚਲੋ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਥੋੜੇ ਜਿਹੜੇ ਆਪਣੇ ਉਹ ਮਤਲਬ ਜਿਹੜੇ ਕੀਮਤਾਂ ਜਿਹੜੀਆਂ ਵੱਧ ਰਹੀਆਂ ਵਾ ਦਿਨ ਸੌ ਦਿਨ ਹਨਾ ਉਹ ਕੀਮਤਾਂ ਦੇ ਉੱਤੇ ਥੋੜ੍ਹੇ ਜਾਂ ਉਹਨਾਂ ਨੂੰ ਘਟਾਉਣ ਤਾਂ ਕਿ ਓ ਸਾਰੇ ਲੋਕ ਜਿਹੜੇ ਵੀ ਹੈਗੇ ਆ ਅਮੀਰ ਗਰੀਬ ਸਾਰੇ ਉਹਨਾਂ ਨੂੰ ਖਰੀਦ ਸਕੇ ਤੇ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲੱਗੇ। ਕਰ ਸਕੇ। ਤੇ ਉਹਦੇ ਨਾਲ ਮੈਨੂੰ ਏ ਵੀ ਲੱਗਦਾ ਵਾ ਕਿ ਜਿਹੜੇ ਅਸੀਂ ਆ ਨਾ ਸਾਨੂੰ ਵੀ ਆਪਣਾ ਜਿਹੜਾ ਖਰਚੇ ਆ ਓ ਜਿਹੜੇ ਘਟਾਉਣ ਬਾਰੇ ਸੋਚਣਾ ਚਾਹੀਦਾ ਜਿਵੇਂ ਕਿ ਸਾਨੂੰ ਕੁਛ ਸੂਚੀਆਂ ਤਿਆਰ ਕਰ ਲੈਣੀਆਂ ਚਾਹੀਦੀਆਂ ਵਾ ਜਿਹਦੇ ਵਿੱਚ ਅਸੀਂ ਲਿਖ ਸਕੀਏ ਕਿ ਕਿਹੜੇ ਖਰਚੇ ਅਸੀਂ ਕਰਨੇ ਆ ਤੇ ਕਿਹੜੇ ਫਾਲਤੂ ਦੇ ਖਰਚੇ ਨਹੀਂ ਕਰਨੇ। ਤੇ ਇੰਨੇ ਪੈਸੇ ਆ ਜਿਵੇਂ ਕਿ ਦਸ ਹਜ਼ਾਰ ਆ ਤੇ ਦਸ ਹਜ਼ਾਰ ਦੇ ਨਾਲ ਅਸੀਂ ਆਪਣੇ ਘਰ? ਦਾ ਮਹੀਨੇ ਦਾ ਗੁਜ਼ਾਰਾ ਕਰਨਾ ਵਾ? ਇਸ ਲਈ ਸਾਨੂੰ ਉਹਦੀ ਸੂਚੀ ਤਿਆਰ ਕਰਕੇ ਆਪਣੇ ਦਿਮਾਗ ਨਾਲ ਚੱਲਣ ਦੀ ਲੋੜ ਆ
ਸਹੀ ਗੱਲ ਐ ਜੀ ਸਹੀ ਗੱਲ ਐ ਨਾਲੋਂ ਨਾਲ ਸੂਚੀ ਤਿਆਰ ਕਰਕੇ ਖ਼ਰਚੇ ਨੂੰ ਖਰਚੇ ਨੂੰ ਇੱਕ ਸਾਈਡ ਕਰ ਲੈਣਾ ਚਾਹੀਦਾ ਤੇ ਹਰ ਮਹੀਨੇ ਇੰਨੀ ਕੋਸ਼ਿਸ਼ ਤੇ ਕਰਨੀ ਹੀ ਚਾਹੀਦੀ ਐ ਕਿ ਬੰਦਾ ਘੱਟੋ ਘੱਟ ਜ਼ਿਆਦਾ ਨੀ ਤੇ ਸੌ ਦੋ ਸੌ ਰੁਪਇਆ ਤੇ ਜੋੜ ਹੀ ਲਏ ਕਿਉਂਕਿ ਆਪਾਂ ਅਗਰ ਬੱਚਤ ਨੀ ਕਰਾਂਗੇ ਤੇ ਅੱਗੇ ਭਵਿਸ਼ਯ ਚ ਵੀ ਸਾਡੇ ਬੱਚਿਆਂ ਨੂੰ ਵੀ ਦਿੱਕਤ ਐ ਤੇ ਸਾਨੂੰ ਵੀ ਦੇਖੋ ਕੋਈ ਬਿਮਾਰੀ ਇਕ ਦਮ ਅਹ ਹੋ ਜਾਂਦੀ ਐ ਤੇ ਆਪਾਂ ਕਿਵੇਂ ਕੱਢਾਂਗੇ ਪੈਸੇ ਹਨਾ ਤੇ ਸਾਨੂੰ ਇਹ ਵੀ ਬੱਚਤ ਤੇ ਵੀ ਧਿਆਨ ਦੇਣਾ ਚਾਹੀਦਾ ਐ, ਤੇ ਮਹਿੰਗਾਈ ਤੇ ਹੋ ਈ ਰੀ ਐ ਉਹਦਾ ਤੇ ਆਪਾਂ ਕੀ ਕਰ ਸਕਦੇ ਆ।
ਹਾਂਜੀ-ਹਾਂਜੀ, ਇਹ ਗੱਲ ਤੇ ਹੈਗੀ ਐ ਭਵਿੱਖ ਦੇ ਤਾਂ ਭਵਿੱਖ ਬਾਰੇ ਤਾਂ ਪਹਿਲਾਂ ਸੋਚਣਾ ਪੈਂਦਾ ਵਾ, ਤੇ ਉਹ ਤਾਂ ਸੋਚਣਾ ਚਾਹੀਦਾ ਵੀ ਆ। ਤੇ ਮੈਨੂੰ ਇਵੇਂ ਲੱਗਦਾ ਵਾ ਕਿ ਜਿਵੇਂ ਹੁਣ ਕਿਸਾਨ ਵਗੈਰਾ ਹੈਗੇ ਆ। ਤੇ ਉਹ ਵੀ ਆਪਣੀਆਂ ਫਸਲਾਂ ਉਹਨਾਂ ਦੀਆਂ ਵੀ ਕਈ ਵਾਰੀ ਮੌਸਮ ਦੇ ਤਬਦੀਲੀ ਕਾਰਨ ਖ਼ਰਾਬ ਹੋ ਜਾਂਦੀਆਂ, ਤੇ ਉਹਨਾਂ ਨੂੰ ਵੀ ਇਹ-ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਵਾ। ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਵੀ ਕਿੰਨਾ ਔਖਾ ਹੋ ਜਾਂਦਾ ਹੋਣਾ ਹਨਾ।
ਹਾਂਜੀ-ਹਾਂਜੀ ਬੜਾ ਔਖਾ ਕਿਸਾਨਾਂ ਦਾ ਵੀ ਬਹੁਤ ਔਖਾ ਦੇਖੋ ਫਸਲ ਜੇ ਉਹਨਾਂ ਦੀ ਠੀਕ ਨਹੀਂ ਹੋਊਗੀ, ਤੇ ਉਹ ਬਾਜ਼ਾਰ ਉਹਨੂੰ ਵੇਚ ਵੀ ਨੀ ਸਕਦੇ ਫਿਰ ਫੇਰ ਉਹ ਹੜਤਾਲਾਂ ਤੇ ਬਹਿ ਜਾਂਦੇ ਨੇ, ਫਿਰ ਵੀ ਸਰਕਾਰ ਦੇਖੋ ਓਹਨਾ ਲਈ ਕੋਈ ਕਦਮ ਨਹੀਂ ਉਠਾਉਂਦੀ ਕਿ ਉਹਨਾਂ ਦੀ ਕੋਈ ਮਦਦ-ਮੁਦਦ ਕਰੇ ਸਰਕਾਰ ਨੂੰ ਹੋਣਾ ਚਾਹੀਦਾ ਐ ਵੀ ਉਹਨਾਂ ਦੀ ਫਸਲ ਨੂੰ ਖ਼ਰੀਦੀਏ ਤੇ ਉਹਨਾਂ ਨੂੰ ਉਹਨਾਂ ਦੇ ਜਾਇਜ਼ ਪੈਸੇ, ਉਹਨਾਂ ਨੂੰ ਦੇਣੇ ਚਾਹੀਦੇ ਐ ਜਿਹੜੇ ਜਾਇਜ਼ ਪੈਸੇ ਉਹਨਾਂ ਦੇ ਬਣਦੇ ਆ, ਉਹਨਾਂ ਦੀ ਮਿਹਨਤ ਦੇ ਕਿਸਾਨਾਂ ਨੂੰ ਬਿਲਕੁਲ ਦੇਣੇ ਚਾਹੀਦੇ ਨੇ, ਇਹ-ਇਹ ਤੇ ਦੇਖੋ ਜੀ ਸਰਕਾਰ ਦੀ ਜਿੰਮੇਵਾਰੀ ਹੈਗੀ ਏ।
ਹਾਂਜੀ-ਹਾਂਜੀ ਸਰਕਾਰ ਦੀ ਵੀ ਜਿੰਮੇਵਾਰੀ ਆ, ਤੇ ਕੁਛ ਸਾਡੀ ਵੀ ਜਿੰਮੇਵਾਰੀ ਐ ਕਿ ਅਸੀਂ ਆਪਣੇ ਖਰਚਿਆਂ ਨੂੰ ਕਿਵੇਂ ਕਾਬੂ ਕਰਕੇ ਉਹਨਾਂ ਨੂੰ, ਕਿਵੇਂ ਅਸੀਂ ਆਪਣੇ ਘਰ ਨੂੰ ਚਲਾਉਣਾ ਐ। ਕਿਵੇਂ ਅਸੀਂ ਸੂਚੀ ਤਿਆਰ ਕਰਨੀ ਐ। ਸਾਨੂੰ ਫਾਲਤੂ ਖਰਚੇ ਨੀ ਕਰਨੇ ਇਹ ਸਭ ਕੁਛ ਸਾਨੂੰ ਵੀ ਸਾਡੇ ਆਪਣੇ ਦਿਮਾਗ ਨਾਲ ਲੈ ਕੇ ਚੱਲਣਾ ਹੀ ਪੈਣਾ ਵਾ
ਹਾਂਜੀ-ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਚਲੋ ਮੈਂ ਇਸ ਬਾਰੇ ਸੋਚਾਂਗੀ ਤੇ ਆਪਣੇ ਖਰਚੇ ਘੱਟ ਕਰਾਂਗੀ ਬਿਲਕੁਲ, ਤੇ ਬੱਚਤ ਤੇ ਵੀ ਧਿਆਨ ਦਾ ਗੀ। ਤੁਸੀਂ ਵੀ ਦੇਖਿਓ ਠੀਕ ਐ, ਠੀਕ ਐ ਸਤਿ ਸ੍ਰੀ ਅਕਾਲ ਜੀ।